ਹੈਲੋ,
ਹੈਲੋ,
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ? ਵਧੀਆ ਜੀ ਵਧੀਆ ਆਪਣਾ ਸੁਣਾਓ ਠੀਕ ਓ ਜੀ? ਹਾਂਜੀ, ਵਧੀਆ ਵਧੀਆ ਸਭ ਵਧੀਆ ਤੁਸੀਂ ਸੁਣਾਓ, ਘਰ ਪਰਿਵਾਰ ਹਾਂਜੀ-ਹਾਂਜੀ, ਵਧੀਆ ਜੀ ਬਹੁਤ ਵਧੀਆ-ਵਧੀਆ ਤੁਸੀਂ ਸੁਣਾਓ? ਹਾਜੀ-ਹਾਂਜੀ, ਵਧੀਆ ਵਧੀਆ, ਏ ਤਾਂ ਨੀ ਹਜੇ।
ਨਹੀਂ ਜੀ ਨਹੀ, ਬਸ ਬੈਠੇ।
ਅੱਛਾ ਜੀ ਅੱਛਾ-ਅੱਛਾ ਜੀ। ਹੂੰ ਹੂੰ, ਮੈਂ ਕਿਹਾ ਚੱਲ ਕਿਉਂਕਿ ਅੱਜ ਕੱਲ ਇਹ ਵੀ ਜ਼ਰੂਰੀ ਬਣ ਗਿਆ। ਹਾਂਜੀ-ਹਾਂਜੀ, ਬਾਹਰ ਖੇਲਣਾ। ਮੋਬਾਈਲ ਹਾਂਜੀ ਹਾਂਜੀ,
ਹਾਂਜੀ।
ਹੋਰ ਬਸ ਜੀ ਬੱਸ ਰੋਟੀ ਖਾਧੀ ਸੌਣ ਦੀ ਤਿਆਰੀ ਕਰ ਰਹੇ। ਸਹੀ ਵੈਸੇ ਤੁਸੀਂ, ਬੱਚੇ ਨੀ ਬਾਹਰ ਖੇਲਦੇ ਬੱਚੇ ਹਾਂ ਹਾਂਜੀ-ਹਾਂਜੀ, ਬੱਚੇ ਤਾਂ ਹਜੇ ਬਾਹਰ ਖੇਡਨਗੇ। ਹਾਂਜੀ-ਹਾਂਜੀ, ਉਹ ਤਾਂ ਹੈਈ। ਨਹੀਂ, ਤਾਂ ਬੱਚੇ ਨੂੰ ਅੰਦਰ ਹੂੰ ਹੂੰ, ਹੂੰ-ਹੂੰ, ਹੂੰ, ਆਪਣਾ ਤਾਂ ਕਿੰਨਾ ਵਧੀਆ ਹੁੰਦਾ ਸੀ। ਹਾਂ, ਬਾਹਰ ਰਾਤੀ ਬਾ
ਹਾਂਜੀ-ਹਾਂਜੀ ਹਾਂ, ਅੱਜ ਕੱਲ ਦੇ ਬੱਚਿਆਂ ਨੂੰ ਹਾਂਜੀ-ਹਾਂਜੀ, ਹਾਂਜੀ।
ਆਪਣੇ ਟਾਈਮ ਤੇ ਕਿੰਨੀਆਂ ਖੇਡਾਂ ਹੁੰਦੀਆਂ ਸੀ।
ਆਪਣੇ ਕਦੀ ਉਚ ਨੀਚ ਕ ਪਾਪੜਾ ਕਦੀ
ਮੁੰਡਾ ਨੀ ਕੁਛ ਨੀ ਹੁੰਦਾ ਸੀ
ਹਾਂਜੀ, ਹਾਂਜੀ, ਉਦੋਂ ਕੋਈ
ਨਿੱਕੇ ਨਿੱਕੇ ਬੱਚਿਆਂ ਨੂੰ ਵੀ ਹਾਂਜੀ। ਲੋਕਾਂ ਦੇ ਨਾ ਅਜਕਲ ਵਿੱਚ ਹੁਣ ਦਿਮਾਗ ਵਿੱਚ ਨਾ ਨੈਗੇਟਿਵਿਟੀ ਜ਼ਿਆਦਾ ਹੋ ਗਈ ਹੈ।
ਹਾਂਜੀ, ਇਹ ਤਾਂ ਹੈ ਹੀ ਹੈ ਸਹੀ ਗੱਲ ਹੈ ਉਦੋਂ ਕੋਈ ਰੋਕ ਟੋਕ ਨਹੀਂ ਕਰਨਾ ਗਯਾਰਾ ਵਜੇ ਤੱਕ ਸਾਰੇ ਕੱਠੇ ਖੇਲਦੇ ਹੇਨਦੇ ਸੀ।
ਉਦ ਨੀ ਆਂਦਾ ਸੀ, ਨੀ ਆਉਂਦਾ ਸੀ।
ਹਾਂਣ
ਅੱਜ ਕੱਲ ਨਾ ਜਿੰਨੇ ਰੂਮ ਐ ਓਨੇ ਟੀ ਵੀ ਐਂ। ਹਰੇਕ ਘਰ ਚ, ਮੋਬਾਇਲ ਕੱਢ ਲੈਣਗੇ ਬਾਹਰ। ਹਾਂ ਮਨ ਈ ਨੀ ਕਾਰਦਾ। ਮਨ ਹੀ ਨਹੀਂ ਖੇੜਦੇ ਆਂ ਓਸ ਤੋਂ ਬਾਦ ਫੇਰ ਅੰਦਰ ਆ ਜਾਂਦੇ ਨੇ, ਮਨ ਈ ਨੀ ਕਾਰਦਾ ਬੱਚੇਆਂ ਦਾ। ਸਾਰਾ ਧਿਆਨ ਓਨਾਂ ਦਾ ਇਦੇ ਵਿੱਚ ਈ ਹੁੰਦਾ। ਮੋਬਾਇਲ ਦੇਖਣਾ ਬਸ ਮੋਬਾਇਲ ਤੇ ਫੋਨ ਆ ਗਿਆ ਜਾਂ ਕੁੱਝ ਆ ਬਸ ਇਹੀ ਚੀਜ਼ਾਂ ਕੰ ਪੈਸੇ ਤਾਂ ਨਹੀ ਆ ਗਿਆ ਵੀ ਐਮਐਸਜੀ ਉਹ ਇੱਕੋ ਪਤਾ ਕਿਹੜੇ ਕਿਹੜੇ ਅੱਗੇ ਸ਼ੁਰੂ ਹੋ ਗਏ ਫ ਫੇਸਬੁੱਕ ਇੰਟਾਗ੍ਰਾਮ ਪਤੀ ਕੀ ਅੱਗੇ ਦਗੇ ਰਹਦਾ ਉਹਦਾ ਨੁਕਸਾਨ ਹੀ ਬੱਚੇ ਛੱਡਦੇ ਨੀ ਧਿਆਨ ਕਿਸੇ ਚੀਜ਼ ਦਾ ਵੀ ਬੱਚੇ ਬਾਹਰ ਖੇਡਣਾ ਜਾਓ ਆਪ ਇੰਜੋਏ ਕਰੋ। ਨਾ ਦਸ ਬੰ ਦਸ ਮਿੰਟ ਬਾਅਦ ਜ ਦਸ ਬੱਚੇ ਵੀ ਇਕਠੇ ਇਕੱਠੇ ਹੋ ਗਏ ਉਹ ਉਹ ਵੀ ਦਸ ਮੁੰਡੇ ਜਾਂ ਦੋ ਜਿਵੇਂ ਮਤਲਬ ਉਹਨਾਂ ਦੇ ਹੱਥ ਚ ਤਿੰਨ ਟਮ
ਹਮ ਆਪਾਂ ਤਾਂ ਇਹ ਹੁੰਦਾ ਸੀ ਕੋਈ ਗਰਮ ਨਹੀਂ
ਕੁਛ ਬੈ
ਜੀ ਬਿਲਕੁੱਲ। ਹੋਰ ਕੀ ਕਰਦੇ ਪਏ ਸੀ ਦੱਸ ਹਜਾਰ ਹਾਂਜੀ ਹਾਂਜੀਣਾ
ਅੱਛਾ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਛੁੱਟੀ ਵੇਲੇ ਫਰ ਹਮ ਮ ਉਹ ਮੋਬਾਇਲ ਇਹ ਨੀ ਪਤਾ ਗੱਲ ਉਹੀ ਆ ਨਾ ਇੱਕ ਖੇਡ ਦਾ ਚਾਰ ਨਾਲ ਹੁੰਦੇ ਆ ਉਹਨਾਂ ਨੂੰ ਇੱਕਦੇ ਚ ਵੀ ਦੋ ਮੋਬਾਈਲ ਖੋਲਦੇ ਰਹਿਣਗੇ ਉਹਨਾਂ ਨੂੰ ਮੋਬਾਈਲ ਮੋਢ ਦੀਏ ਜਾਂ ਕੁਛ ਜੇ ਬੰਦ ਫੋਕਸ ਨਹੀਂ ਹੈ। ਫੋਕਸ ਇਹਨਾਂ ਮੋਬਾਇਲ ਤੇ ਹੀ ਆ ਅੱਜ ਕੱਲ ਇਹੀ ਆਲ ਹੈ। ਉਹ ਤਾਂ ਹਾਂ ਅੱਜ ਕੱਲ ਜਿੱਥੇ ਕਿੱਟੀ ਪਾਰਟੀ ਕੋਈ ਜਨਾਨੀਆਂ ਆਈ ਕਿੱਟੀ ਪਾਰਟੀਆਂ ਤੁਸੀਂ ਕਰਦੀ ਹੋ ਜਿਹੜੀਆਂ ਤੇ ਵੀ ਉਸਤੇ ਲੱਗੀਆਂ ਰਹਿਣਗੀਆਂ ਮੋਲ ਤੇ ਹਾਂ ਥੋੜੀ ਥੋੜੀ ਦੇਰ ਬਾਅਦ ਦੇਖ ਚਲੋ ਫੋਨ ਚ ਵੀਡੀਓ ਪਾਤੀ ਉਹੀ ਦੇਖਦੀ ਰਹਿਣਗੇ ਕਿੰਨੀ ਲਾਈਕ ਹਾਂ ਸਹੀ ਗੱਲ ਇਹ ਤਾਂ ਹੈ। ਕੁਛ ਨਵਾ ਕਰਨੇ ਮੋਬਾਇਲ ਦੇ ਕੇ ਖ਼ਬਰਾਂ ਵਗੈਰਾ ਕੁ ਵੀ ਅਖ਼ਬਾਰਾਂ ਖੜਦਾ ਪਹਿਲੇ ਵਾਰ
ਨਿਊਜ਼ ਪੇਪਰ ਹੀ ਨਹੀਂ ਦੇਖਿਆ ਬੱਚਿਆਂ ਨੂੰ ਪਤਾ ਨਿਊਜ਼ ਕਿਦਾ ਪੜੀ ਦੀ ਮੈਨੂੰ ਤਾਂ ਲੱਗਦਾ ਹੀ ਨੀ ਬੱਚਿਆਂ ਨੇ ਹੋਣਾ ਆਪ ਪਹਿਲੇ ਤਾਂ ਹੱਥ ਕਾਲਾ ਵਧੀਆ ਠੀਕ ਹੈ ਨਾ ਬੱਚਾ ਬਿਲਕੁਲ ਕਿਉਂ ਹੈਗਾ ਬੀ ਆਪਾਂ ਨਫ਼ਰਤੇ ਮੈਂ ਕਿਹਾ ਜੋਉ ਇਹ ਜੀ ਹੋਰ ਖਬਰ ਹੋਇਆ ਲੱਗਦਾ ਮੈਨੂੰ ਤੇ ਤਾਂ ਖ਼ਰਾਬ ਐ ਜਿੰਨਾ ਮਰਜ਼ੀ ਕਹਿ ਦੋ ਸੁਣਦੇ ਹੀ ਨਹੀਂ ਬੇਸ਼ਰਮਾ ਦੀ ਤਰ੍ਹਾਂ ਲੱਗੇ ਰਹਿੰਦੇ ਹੈ ਬੇਸ਼ਰਮ ਦੀ ਤਰਾਂ ਬੇਸ਼ਰਮ ਵੀ ਅੱਗੇ ਸ਼ਰਮਾ ਜੇ ਨਾਲ ਫਿਰ ਜਿੰਨੇ ਵੀ ਹਨ ਪਹਿਲੇ ਮੈਂ ਦੇਖਨਾ ਬੰਦੇ ਦੇਖੇ ਆ ਅਸੀਂ ਮਾਰਕੀਟ ਚ ਦੇਖਦੇ ਹਾਂ ਹੂ ਕੰਮ ਕਰਾ ਕਰਾ ਮਗਰ ਨਹੀਂ ਇੰਨੀ ਉੱਚੀ ਮੋਬਾਇਲ ਲਾ ਲਾਂਗੇ ਬੰਦੇ ਨੂੰ ਇਹ ਨੀ ਹੈ ਵੀ ਹਾਂ ਵੀ ਸਾਹਮਣੇ ਸਾਡੇ ਵੀ ਕੋਈ ਬੈਠਾ ਹੈ ਵੀ ਹੋਰ ਕਿਸੇ ਦੀ ਦੁਕਾਨ ਤੇ ਬੈਠੇ ਹੈ ਜਾਂ ਕੋਈ ਕਿਸੇ ਦੇ ਹੋਰ ਆਫਿਸ ਚ ਬੈਠੇ ਆ। ਨਹੀਂ ਇੰਨਾ ਇੰਨਾ ਉੱਚਾ ਮੋਬਾਇਲ ਲਾ ਕੇ ਉਹ ਚੱਲਿਆ ਹਾਂ ਪੈਂਦਾ ਵੀ ਉਹਨਾਂ ਨੂੰ ਬੋਲ ਕੇ ਮਤਲਬ ਮਾਸਕ ਪਾਏ ਹੋਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿਹਾ ਬਾਹਰ ਬੈਠੇ ਹੈਂ ਪੁਛਾਂ ਸ਼ਾਮ ਚ ਬੈਠੇ ਬੈਠੇ ਕੰਮ ਕਰਾ ਰਿਹਾ ਉਹਨੂੰ ਉਹ ਬੰਦਾ ਵੀ ਅ ਏਜ ਆ ਵੀ ਰਹੇ ਮੋਬਾਇਲ ਹਿਲੀ ਮੌਸਮ ਤੇ ਅਗਲਾ ਟਾਂਕਾ ਲਾ ਲੈਂਦਾ ਫਿਰ ਬਾਅਦ ਚ ਫਿਰ ਕਹਿਣਗੇ ਜੀ ਸਾਡੇ ਨਾਲ ਇਹ ਹੋ ਗਿਆ ਉਹ ਹੋ ਗਿਆ ਦੇ ਧਿਆਨ ਆ ਮੋਬਾਇਲ ਚ ਮ ਪਟ ਗੇ ਇਹਨੂੰ ਮਤਲਬ ਦੇਖਲੋ ਬਾਈਕ ਸਕੂਟਰ ਮੋਟਰਸਾਈਕਲ ਗੱਡੀ ਤੇ ਜਾ ਰਹੇ ਹੋਣ ਜਿਹੜਾ ਪਿਛਲਾ ਬੈਠਾ ਹੈ ਮੋਬਾਈਲ ਹੀ ਹੋਏਗਾ ਹਾਂ ਕਰੇਗਾ ਮਗਰ ਏਨਾ ਮੋਬਾਇਲ ਦੀਆਂ ਨੁਕਸਾਨ ਦੇ ਆਪ ਨੂੰ ਸਰੀਰ ਨੂੰ ਲੋਕਾਂ ਨੂੰ ਬਿਲਕੁਲ ਠੀਕ ਹੈ ਸਾਰੀ ਉਹ ਤਾਂ ਹੈ ਸਾਰਿਆਂ ਨੂੰ ਪਤਾ ਉਹ ਤਾਂ ਬੱਚਿਆਂ ਨੂੰ ਵੀ ਪਤਾ ਮੋਬਾਇਲ ਨੂੰ ਹੁਣ ਕਿਉਂ ਕਹਿੰਨੇ ਵੀ ਅਗਲੀ ਜੇਬ ਵਿੱਚ ਨੀ ਰੱਖਣਾ ਚਾਹੀਦਾ, ਉੱਪਰ ਨੀ ਰੱਖਣਾ ਚਾਹੀਦਾ। ਸ਼ਰਟ ਦੀ ਜੇਬ ਚ ਨਹੀਂ ਰੱਖਣਾ ਚਾਹੀਦਾ। ਹਾਂਜੀ, ਐਵੇਂ ਥੋੜ੍ਹੀ ਕਹਿੰਦੇ ਆ ਕੁਛ ਤਾਂ ਕਮੀਂ ਹੈ ਨਾ ਇਸ ਕਰਕੇ ਕਹਿੰਦੇ ਆ। ਤਾਹੀਂ ਤਾਂ ਇੰਨੀਆਂ ਬਿਮਾਰੀਆਂ ਨਹੀਂ ਸਮਝਦੇ ਨਹੀਂ ਮੁੰਡਿਆਂ ਲਈ ਆਪਾਂ ਤਾਂ ਪਹਿਲੇ ਤੇ ਅੱਜ ਕੱਲ ਨਾ
ਤੇ ਬਿਮਾਰੀਆਂ ਦੇ
ਹੂ ਚਲੋ ਕੋਈ ਨੀ ਲੋਕਾਂ ਦੀ ਜੋ ਸੋਚ ਹੈ
ਹਾਂਜੀ ਹਾਂਜੀ ਵਧੀਆ ਵਧੀਆ ਹਾਂਜੀ ਠੀਕ ਹੈ ਜੀ ਫਿਰ ਹਾਂਜੀ, ਵਧੀਆ-ਵਧੀਆ ਸਭ ਵਧੀਆ ਠੀਕ ਹੈ, ਜੀ ਸਤਿ ਸ੍ਰੀ ਅਕਾਲ ਜੀ।
ਕਾ